ਹੈਲੋ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ?
ਬਸ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਕੀ ਚੱਲ ਰਿਹਾ ਅੱਜ ਕਲ?
ਬਸ ਬੱਚਿਆਂ ਦੀ ਛੁੱਟੀਆਂ ਹੋਈਆਂ ਹੋਈ ਹੈ ਰ ਬੱਚਿਆਂ ਦੀ ਬਸ ਬਿਮ ਖਾਣੇ ਬ ਖਾ ਬਸ ਉ ਚੱਲਦਾ ਰਿ।
ਹਾਂਜੀ ਇਹ ਤਾਂ ਹੈ ਹੀ ਹੈ ਬੱਚਿਆਂ ਦੇ ਅੱਜ ਅੱਜ ਕੱਲ ਡਿਮਾਂਡਾਂ ਹੀ ਨਹੀਂ ਖਤਮ ਹੁੰਦੀਆਂ ਸਕੂਲ ਜਾਣ ਦਾ ਥੋੜਾ ਜਿਹਾ ਚੈਨ ਰਹਿੰਦੀ ਹੈ ਪਰ ਜਦੋਂ ਹੁਣ ਘਰ ਆ ਤਾਂ ਬਸਾਰੀ ਰੂਟੀਨ ਸਾਡੀ ਵੀ ਵਿਗੜ ਗਈ ਹੈ ਤੇ ਬੱਚਿਆਂ ਦੀ ਤਾਂ ਬਿਗੜੀ ਹੋਈ ਹੈ।
ਸਹੀ ਗੱਲ ਹੈ ਟ ਵੀ ਬਾਹਰ ਦਾ। ਾ ਨਾ ਅੱਛਾ ਨੀ ਹੈਗਾਾ ਕਦੀ ਕਦੀ ਹੋ ਗਿਆ ਠੀਕ ਹੈ ਤੇ ਬਸ ਐ ਤੇੇ ਜਦੋਂ ਛੁੱਟ ਪਆਂ ਐਸ ਹੀ ਲੱ ਉਹ ਬਾਹਰ ਦਾ ਖਾਣਾ ਘਰ ਦਾ ਨੀ ਖਾਣਾ।
ਹਾਂ ਉਹੀ ਨਾ ਬੱਚੇ ਘਰ ਦਾ ਖਾਣਾ ਪਸੰਦ ਹੀ ਨਹੀਂ ਕਰ ਰਹੇ ਹੁਣ ਸਕੂਲ ਜਾਂਦੇ ਆ ਸਕੂਲ ਟੀਚਰ ਦਾ ਡਰ ਹੁੰਦਾ ਤਾਂ ਇਸ ਕਰਕੇ ਫਾਸਟ ਫੂਡ ਨਹੀਂ ਲੈ ਕੇ ਜਾਂਦੇ ਤਾਂ ਰੋਟੀ ਲੈ ਜਾਂਦੇ ਆ ਤੇ ਚਲੋ ਡਰ ਦੇ ਨਾਲ ਹੀ ਖਾ ਲੈਂਦੇ ਆ ਬਟ ਹੁਣ ਜ ਦੇ ਘਰ ਹੈ ਹੁਣ ਤਾਂ ਮੰਮੀ ਇਹ ਬਣਾ ਲੋ ਤੇ ਇਹ ਕਰਲੋ ਨਹੀਂ ਬਣਾਣਾ ਬਾਹਰੋਂ ਮੰਗ ਲੋੋ। ਚੀਜ਼ਾਂ ਵੀ ਤਾਂ ਅਵੇਲੇਬਲ ਸਾਰੀਆਂ ਹੋ ਗਈਆਂ ਨਾ। ਇਕਦਮ ਹੀ ਸਾਨੂੰ ਵੀ ਕਿਸੇ ਵੀ ਕੰਪਨੀ ਨੂੰ ਫੋਨ ਕਰੋ ਔਡਰ ਫੋਨ ਔਨਲਾਈਨ ਕਰੋ ਤੇ ਬੱਚਿਆਂ ਨੂੰ ਹ ਸਾਰੇ ਵੱਡੇ ਹੋ ਗਏ ਬੱਚੇ ਸਭ ਨੂੰ ਪਤਾ ਵਾ ਕਿ ਕਿ ਹਾਂ ਔਡਰ ਕਰੋਂਗੇ ਤਾਂ ਸਾਰਾ ਕੁਛ ਆ ਜਾਣਾ ਘਰ ਹੀ ਛੋਟੀ ਤਾਂ ਹਾਂ। ਉਹ ਬੱਚੀ ਨੂੰ ਜਿਹੜ ਫੈਿਲਿਟੀਆਂ ਅਸੀਂ ਦੇ ਰਹੇ ਹਾਂ ਚਲੋ ਦੇਣੀਆਂ ਵੀ ਚਾਹੀਦੀਆਂ ਪਰ ਇਹ ਕਿ ਲਿਮਿਟ ਵਿੱਚ ਦੇਈਏ ਤਾਂ ਹੀ ਵਧੀਆ। ਅਨਲਿਮਿਟਿਡ ਬੱਚਿਆਂ ਦੀ ਏਕਤਾ ਸਿਹਤ ਖ਼ਰਾਬ ਹੁੰਦੀ ਹੈ। ਸਭ ਤੋਂ ਵੱਡੀ ਗੱਲ ਤਾਂ ਫਾਸਟ ਫੂਡ ਖਾਣ ਨਾਲ। ਜ਼ਿਆਦਾ ਬਾਰ-ਬਾਰ ਔਰ ਚੀਜ਼ਾਂ ਜਿਹੜੇ ਮਨੂੰ ਕਿਤੇ ਅਸੀਂ ਹੋਰ ਹੋਟਲ 'ਚ ਵੀ ਚਲੇ ਜਾਈਏ ਸਾਨੂੰ ਕੀ ਪਤਾ ਉਹੇ ਚੀਜ਼ ਕਿੰਨੀ ਕੁ ਫਰੈਸ਼ ਬਣਾਈ ਐ। ਕਿੱਦਾਂ ਧੋਤੀ ਹੈ ਕਿੱਦਾਂ ਨਹੀਂ ਧੋਤੀ। ਘਰ ਦਾ ਅਸੀਂ ਕਿੰਨਾ ਧਿਆਨ ਰੱਖਦੇ ਹਾਂ ਕੋਈ ਚੀਜ਼ ਆਂਦੀ ਐ ਤਾਂ ਅਸੀਂ ਕਿੰਨੀ ਵਾਰੀ ਧੋਨੇ ਹਾਂ ਉਹਨਾਂ ਨੂੰ।
ਹਾਂਜੀ-ਹਾਂਜੀ ਹਾਂਜੀ-ਹਾਂਜੀ ਸੇਮ ਸੇਮ ਹੋ ਨਾ ਕੁਛ ਵੀ ਲੈ ਕੇ ਆਏਗਾ ਸਭ ਤੋਂ ਪਹਿਲੇ ਨਾ ਪਹਿਲੇ ਅੱਧਾ ਘੰਟਾ ਪਾਣੀ ਦੇ ਵਿੱਚ ਉਹਨੂੰ ਡਿਪ ਕਰਕੇ ਰੱਖੀ ਦਾ ਵੇ।
ਹਾਂਜੀ-ਹਾਂਜੀ, ਹਾਂ ਕਿਉਂਕਿ ਕੈਮੀਕਲਸ ਬਹੁਤ ਜ਼ਿਆਦਾ ਛਿੜਕਦੇ ਪਏ ਨਾ ਅੱਜਕੱਲ੍ਹ ਹਰ ਚੀਜ਼ ਲੀਚੀਆਂ ਵੀ ਖਾਣ ਦਾ ਦਿਲ ਕਰਦਾ ਪਿਆ ਵਾ ਪਰ ਜਦੋਂ ਵਿੱਚ ਕੈਮੀਕਲ ਵਾਲੀਆਂ ਆ ਜਾਂਦੀਆਂ ਪਤਾ ਸਾਨੂੰ ਕੀ ਪਤਾ ਹੁਣ ਕੈਮੀ ਕਲ ਵਾਲੀ ਕਿਹੜੀ ਏ। ਹੁਣ ਹਾਂਜੀ
ਹੈਲੋ ਹਾਂਜੀ ਹਾਂਜੀ ਹਾਂਜੀ।
ਮੈਂ ਕਹਿ ਰਹੀ ਸੀ ਮੈਂ ਕਿਹਾ ਜਿੱਦਾਂ ਅੱਜਕੱਲ੍ਹ ਹੁਣ ਲੀ ਲੀਚੀ ਦਾ ਲੀਚੀ ਦਾ ਆਇਆ ਇੰਨਾ ਲੀਚੀ ਖਾਣ ਦਾ ਮੌਸਮ ਹੈਗਾ ਤੇ ਪਰ, ਲੀਚੀਆਂ ਪਤਾ ਹੀ ਨਹੀਂ ਚਲਦਾ ਸਹੀ ਕਿਹੜੀਆਂ ਤੇ ਮਾੜੀਆਂ ਕਿਹੜੀਆਂ-ਕਿਹੜੀਆਂ ਕੈਮੀ ਕਲ ਵਾਲੀਆਂ ਤੇ ਕਿਹੜੀਆਂ ਨਹੀਂ ਹੈ।
ਹਾਂ ਕੋਈ ਵੀ ਫਰੂਟ ਮਤਲਬ ਮਤਲਬ ਦੇਖੋ ਕੋਈ ਵੀ ਫਰੂਟ ਹੈ ਪਿੱਛੋਂ ਨਾ ਕੋਈ ਨਾ ਕੋਈ ਮਸਾਲਾ ਲੱਗ ਕੇ ਆ ਰਿਹਾ, ਅਗਰ ਅੰਬ ਹੀ ਲੈ ਲੋ ਤੁਸੀਂ ਅੰਬ ਨੂੰ ਇਨਾ ਮਸਾਲਾ ਲੱਗ ਕੇ ਆ ਰਿਹਾ। ਉਹ ਜਿਹੜਾ ਕਹਿੰਦੇ ਆ ਖਰਬੂਜਾ ਵਗੈਰਾ ਅੱਜ ਅੱਜਕੱਲ ਜਿੰਨਾ ਖਰਬੂਜਾ ਵੀ ਆਇਆ ਹੋਇਆ।
ਹਾਂਜੀ
ਉਹ ਸਾਰੇ ਨਾ ਕੈਮੀਕਲ ਪਾਉਂਦੇ ਨੇ ਉਸ ਕਰਕੇ ਮਿੱਠਾ ਹੋ ਰਿਹਾ ਜ਼ਿਆਦਾ ਤੋਂ ਜ਼ਿਆਦਾ ਫਰੂਟ ਨਾ। ਤੇ ਹੁਣ ਸਾਨੂੰ ਕੀ ਪਤਾ ਲੱਗਿਆ ਕਿਹੜਾ ਫਰੂਟ ਮਤਲਬ ਸਹੀ ਹੈ ਜਿਹੜਾ ਫਰੂਟ ਗਲਤ ਹੈ। ਉਹੀ ਨਾ ਸਰੀਰ ਨੂੰ ਨੁਕਸਾਨ ਕਦੀ ਹੈ
ਨੁਕਸਾਨ ਹਾਂ ਨਹੀਂ ਪਿੱਛੇ ਜਿਹੜੇ ਸੀ ਜਿੱਦਾਂ ਖਰਬੂਜੇ ਵਗੈਰਾ ਮੈਂ ਤਾਂ ਖਾਧੇ ਸੀ ਤਾਂ ਪੇਟ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਸੀਗਾ
ਹਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਪਿੱਛੇ ਹਾਂ ਬਿਲਕੁਲ ਹੋੋਹਾਆ ਸੀ ਇਸ ਤਰ ਸਭ ਨਾਲ ਦਾ ਬੋ ਰਿਹਾ ਸੀ ਇਸ ਮਤਲਬ ਕਿ ਜਿਹੜੇ ਤੇ ਖਰਬੂਚੇ ਖਾ ਰਹੇ ਸੀ ਨਾ ਉਹਨਾ ਨੂੰ ਹੀ ਮਤਲਬ ਡਾਇਰੀਆ ਦੀ ਪ੍ਰੋਬਲਮ ਹੋ ਗਈ ਜਿਵੇਂ ਮੋਸ਼ਨ ਵਗੈਰਾ ਸ਼ੁਰੂ ਹੋ ਗਏ ਹਾਂ ਸਭ ਕਰ
ਉਹੀ ਨਾ ਅਸੀਂ ਡਰ ਡਰ ਕੇ ਚੀਜ਼ਾਂ ਕੱਟ ਲਿਆ ਇਹ ਦੀਆਂ ਹਾਂਜੀ ਕੀ ਕਹਿ ਰਹੇ
ਵਸੇ ਵੀ ਹਾਂ ਜਿਵੇਂ ਬਦ ਮੌਸਮ ਬਦਲਦੇ ਆ ਨਾ ਮੌਸਮ ਹ ਬਾਰਿਸ਼ ਹੈ ਕਦੀ ਧੂਪ ਹੈ ਕਦੀ ਵਾਰ ਇਏਦਾਂ ਬੜਾ ਇਫੈਕਟ ਪੈਂਦਾ ਚੀਜ਼ਾਂ ਤੇ ਨਾ ਸਬਜ਼ੀਆਂ ਤੇ ਬੜਾ ਇਫੈਕਟ ਪੈਂਦਾ ਵਾ ਫ ਫਰੂਟ ਤੇ ਬੜਾ ਇਫੈਕਟ ਪੈਂਦਾ ਚੀਜ਼ਾਂ ਨੂੰ ਹਾਂ ਇਸ ਕਰਕੇ ਬੱਚੇ ਵੀ ਦੇਖੋ ਛਟੇ ੋਟੇੱਚੇ ਵੀ ਖਾ ਲੈਂਦੇ ਨੇ ਚੀਜ਼ਾਂ ਨੂੰ ਫਿਰ ਉਹਨਾ ਦਾ ਵੀ ਡਾਇਜੈਸਟ ਸਿਸਟਮ ਖਰਾਬ ਹੁੰਦਾ ਵੈਸੇ ਇਸੇ ਕਰਕੇ ਹੋ ਰਿ
ਹਾਂਜੀ ਉਓਹੀ ਨਾ ਮੈਂ ਉਹੀ ਤਾਂ ਦੇਖ ਰਿਹਾ ਅਸੀਂ ਲਿਮਟਿਡ ਕਰ ਦਿੱਤੀਆਂ ਚੀਜ਼ਾਂ ਤੇ ਬੱਚੇ ਫਿਰ ਫਰੂਟ ਖਾਣਾ ਹੀ ਨਹੀਂੀ ਚਾਹੁੰਦੇ ਬੱਚੇ ਖਾਣਾ ਹੁਣ ਪਹਿਲੇ ਆ ਸਾਡੇ ਕੇਲੇ ਲਿਆਂਦੇ ਸੀ ਤਾਂ ਕਿੰਨੀ ਕਿੰੇ ਦਿਨ ਪਏ ਰਹਿੰਦੇ ਸੀ ਤੇ ਕੇਲਿਆਂ ਨੂੰ ਕੁੱਛ ਵੀ ਹੁਣ ਤੁਸੀਂ ਕੇਲੇ ਦੋ ਦਿਨ ਰੱਖ ਦੋ
ਦੋ ਦਿਨ ਉਹ ਤੇ ਵੈਸੇ
ਕਿੱਦਾਂ ਦੀ ਹਾਂ ਉਹ ਕਿੱਦਾਂ ਦੀ ਸ਼ਕਲ ਅਜੀਬ ਜੇ ਬਦਲ ਲੱਗ ਪ ਜਾਂਦੀ ਉਹ ਦੀ ਰ ਨਾ ਉਹ ਕਿੱਦਾਂ ਪਾਣੀ ਜਿਹਾ ਛੱਡਣ ਲੱਗ ਪੈਂਦੇ ਬਿਲਕੁਲ ਹੀ ਤਾਂ ਚੀਜ਼ਾਂ ਇਹ ਹੈ ਕਿ ਹਾਂ ਕੈਵੇ ਕੱਲ ਨਾਲ ਪੱਕ ਰਹੀ ਹਾਂ ਸਾਡੇ ਟਾਈਮ ਜਿੱਦਾਂ ਦਾ ਨਹੀਂ ਸੀ ਬੱਚਿਆਂ ਨੂੰ ਅੱਗੇ ਬਹੁਤ ਜ਼ਿਆਦਾ ਧਿਆਨ ਰੱਖ ਰਣ ਵਾਲੀ ਗੱਲ ਹੈ ਪਰ ਇਹ ਹੈ ਕਿ ਫਾਸਟ ਫੂਡ ਵੀ ਬੱਚਿਆਂ ਨੂੰ ਅਸੀਂ ਕਿੰਨਾ ਦੇਈਏ ਚੀਜ਼ਾਂ ਕੋਸ਼ਿਸ਼ ਕਰੀਏ ਕਿ ਉਹਨਾਂ ਦਾ ਥੋੜ੍ਹਾ ੋ ਕੋਈ ਵੀ ਉਹਨਾਂ ਦੀ ਜਿਹੜੀ ਚੀਜ਼ ਹੈ ਘਰ ਹੀ ਉਹਨਾਂ ਦਾ ਕੋਸ਼ਿਸ਼ ਕਰੀਏ ਜਿੱਦਾਂ ਮੈਂ ਕਈ ਵਾਰੀ ਬੱਚੇ ਪੀਜ਼ਾ ਮੰਗਦੇ ਨੇ ਤੇ ਬ੍ਰੈੱਡ ਵੀ ਹੁਣ ਜ਼ਿਆਦਾ ਚੰਗੀ ਨੀ ਹੁੰਦੀ ਬ੍ਰੈਡ ਦੇ ਪਹਿਲੇ ਪਹਿ ਕਦੀ ਕਦੇ ਤਾਂ ਵਿੱਚ ਬ੍ਰੈਡ
ਕੋਈ ਨੀ ਤੁਸੀਂ ਆਟਾ ਬਰੈਡ ਲਿਆਇਆ ਕਰੋ ਨਾ ਆਟਾ ਬ੍ਰੈਡ ਲਿਆ ਕਰੋ ਅੱਜ ਕੱਲ ਆਟੇ ਵਿੱਚ ਬ੍ਰੈਡ ਆ ਰਹੀ ਹੈ ਵੀ
ਹਾਂ ਨਹੀਂ ਉਹ ਵੀ ਆ ਰਹੀ ਮੈਂ ਹਾਂ ਮੈਂ ਸੂਜੀ ਦਾ ਬਣਾਇਆ ਇੱਕ ਦਿਨ ਮੈਂ ਦਾਲ ਭਿਗੋ ਕੇ ਦਾਲ ਦਾ ਬਣਾਇਆ ਬੱਚਿਆਂ ਨੂੰ ਬੇਸ ਉਹਦਾ ਬਣਾ ਕੇ ਨਾ ਤੇ ਫੇਰ ਮੈਂ ਸੂਜੀ ਦਾ ਬਣਾਇਆ ਤੇ ਇੱਕ ਦਿਨ ਦਾਲ ਵਾਲਾ ਬਣਾਇਆ ਤਾਂ ਮਤਲਬ ਏਦਾਂ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰੀਏ ਕਿ ਬਾਰ ਦੀ ਜਗ੍ਹਾ ਅਸੀਂ ਆਪਣੇ ਘਰ ਚ ਆ ਕਿਉਂਕਿ ਅਸੀਂ ਸਬਜ਼ੀਆਂ ਨੂੰ ਵੀ ਜਿਹੜੀਆਂ ਸਬਜ਼ੀਆਂ ਪਾਣੀਆਂ ਚਾਹੇ ਇੱਕ ਦੋ ਹੀ ਪਾਈਏ ਪਰ ਅਸੀ ਧੋ ਕੇ ਚੰਗੀ ਤਰ੍ਹਾਂ ਯੂਜ ਕਰਦੇ ਹਾਂ। ਤੇ ਬਾਹਰ ਤਾਂ ਸਾਨੂੰ ਨੀ ਪਤਾ ਉਹ ਤਾਂ ਕਿੰਨੇ ਕਸਟਮਰ ਦਿਨ ਚ ਆਂਦੇ ਉਹ ਨੂੰ ਉਹ ਤਾਂ ਧੋਂਦੇ ਨੀ ਧੋਂਦੇ ਚੀਜ਼ਾਂ ਕਿਸੇ ਦਾ ਕੋਈ ਪਤਾ ਥੋੜ੍ਹੀ ਹੈ ਕਿੱਦਾਂ ਬਨਾ ਤੇ ਇਸ ਕਰਕੇ ਮੈਂ ਕਹਿੰਦੀ ਹਾਂ ਕਿ ਬਚ ਨੂੰ ਹੁਣ ਜਿੱਦਾਂ ਚਲੋ ਗਰਮੀਆਂ ਤਾਂ ਹੈ ਹੀ ਆ ਮੌਸਮ ਤਾਂ ਬਦਲ ਹੀ ਰਿਹਾ ਵ ਹੁਣ ਦੇਖੋ ਧੁਪ ਪਾ ਬਾਰਿਸ਼ਾਂ ਇਕ ਦਮ ਇੱਕ ਦਿਨ ਧੁੱਪ ਤੇ ਇਕ ਦਿਨ ਬਾਰਿਸ਼। ਤੇ ਬੱਚਿਆਂ ਨੂੰ ਫਾਸਟ ਫੂਡ ਵੱਲੋਂ ਮਲਬ ਪਰ ਫਿਰ ਵੀ ਬੱਚਿਆਂ ਦੇ ਨਾ ਸਾਡੇ ਟਾਈਮ ਚ ਇੰਨੀਆਂ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ।
ਹਮ ਅੱਜ ਕੱਲ ਦਾ ਪਤਾ ਕੀ ਹੈ ਕਾਰਨ ਵੀ ਤੇ ਹੈਗਾ ਨਾ ਸਭ ਦੀਆਂ ਮੋਮ ਵਗੈਰਾ ਸ ਵਰਕਿੰਗ ਹੋ ਚੁੱਕੀਆਂ ਹੋਈਆਂ ਨੇ। ਵਰਕਿੰਗ ਹੋ ਜਾਂਦੀਆ ਨੇ ਸਵੇਰੇ ਜਾਂਦੀ ਆ ਸ਼ਾਮੀ ਵਾਪਸ ਆਉਂਦੇ ਆ ਫ ਤੁਹਾਨੂੰ ਬ ਪਤਾ ਹੀ ਹੈ ਬ ਥੱਕ ਵੀ ਜਾਂਦਾ ਫੇਰ ਉਹ ਜ਼ਿਆਦਾ ਪ੍ਰੈਫਰ ਕਰਦੀ ਕਿ ਚਲੋ ਕੋਈ ਗੱਲ ਨੀ ਬੱਚੇ ਨੂੰ ਥੋੜਾ ਬਹੁਤ ਬੰਦਾ ਖਵਾਓੋ ਕੁੱਝ ਆਪਣੇ ਵੀ ਮਤਲਬ ਸਾਡੇ ਕੁਛ ਲੋਜ਼ ਹੈ। ਕਿ ਅਸੀਂ ਉਹਨਾ ਨੂੰ ਖੁੱਦ ਬਨਾ ਕਿ ਨਹੀਂ ਦੇ ਰਹੇ ਹ ਹਨਾ।
ਹਾਂਜੀ ਉਹੀ
ਹਾਂ। ਵੈਸੇ ਜ਼ਿਆਦਾ ਬਾਹਰ ਦਾ ਖਾਣਾ ਵੀ ਨਹੀਂ ਚਾਹੀਦਾ ਬੱ ਚਾ ਆਸੇ ਨਾ ਬਹੁਤ ਮਤਲਬ ਚੰਗਾ ਨੀ ਹੈ ਖਾਣਾ ਬੱ ਕਿਉਂਕਿ ਸਭ ਤੋਂ ਜਿਆਦਾ ਫਾਸਟ ਫੂਡ ਜਿਹੜਾ ਬੱਚਾ ਜਦਾ ਖਾਂਦਾ ਨਾ ਉਹਦਾ ਦਿਮਾਕ ਤੁਹਾਨੂੰ ਪਤਾ ਉਹਦਾ ਦਿਮਾਗ ਜ਼ਿਆਦਾ ਦੇਰ ਚੱਲਦਾ ਨੀ ਹੈ ਉਹ ਡਿ ਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਬੱਚਾ। ਹਾਂ ਜਿਹੜਾ ਬੱਚੇ ਜ਼ਿਆਦਾ ਫਾਸਟ ਫੂਡ ਖਾਦੇ ਨੇ।
ਨਹੀਂ-ਨਹੀਂ ਸਾਨੂੰ ਇਹ ਚੀਜ਼ਾਂ ਦਾ ਤਾਂ ਹੁਣ ਸਾਨੂੰ ਹੀ ਮੰਮੀਆਂ ਨੂੰ ਹੀ ਧਿਆਨ ਰੱਖਣਾ ਪੈਣਾ ਬਾਕੀਆਂ ਨੇ ਤਾਂ ਚਲੋ ਕੋਈ ਨੀ ਆ ਸਾਨੂੰ ਖੁਦ ਹੀ ਬੱਚਿਆਂ ਦਾ ਖੁਦ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਵੈ। ਮੌਸ ਮ ਦੇ ਹਿਸਾਬ ਨਾਲ ਔਰ ਇਹਨਾਂ ਚੀਜ਼ਾਂ
ਹਾਂ ਮੈਂ ਤੇ ਵੈਸੇ ਵੀ ਨਾ ਜਿੰਨਾ ਦੱਸੋ ਕਿ ਮੈਂ ਤਾਂ ਬੱਚੇ ਨੂੰ ਘਰ ਤਾਂ ਹੀ ਦਿੰਦੀ ਹਾਂ ਕੁਛ ਵੀ ਮਤਲਬ ਪੀਜ਼ਾ ਵੀ ਇੱਧਰ ਮੰਾਂ ਕੇ ਮੰਗ ਰਿਹਾ ਨਾ ਤੇ ਮੈਂ ਉਹਨੂੰ ਰੋਟੀ ਦੇ ਉੱਪਰ ਪਰ ਮਤਲਬ ਰੋਟੀ ਦੇ ਉੱਤੇ ਉਹਦੀ ਸਬਜ਼ੀਆਂ ਵਗੈਰਾ ਜੋ ਜ ਸਬਜ਼ੀਆਂ ਦੇ ਵਿੱਚ ਪੈਂਦੀਆਂ ਨਾ ਅਹ ਪੀਜ਼ਾ ਦੇ ਵਿੱਚ ਉਸ ਤਰ੍ਹਾਂ ਹੀ ਬਣਾ ਕੇ ਦੇ ਦਿੰਦੇ ਕਿ ਉਹਨੂੰ ਫੀਲ ਲਗੇ ਕਿ ਹਾਂ ਬਾਹਰ ਤੇ ਹੀ ਜੇ ਬੱਚੇ ਕਿਸੇ ਤਰ੍ਹਾਂ ਵੀ ਬੱਚੇ ਅੰਦਰ ਸਬਜ਼ੀਆਂ ਜਾਣੀਆਂ ਚਾਹੀਦੀਆਂ ਵੈਂ ਕਿਸੇ ਤਰ੍ਹਾਂ ਵੀ ਜਾਵੇ ਮਤਲਬ ਮੇਰਾ ਕੋਸ਼ਿਸ਼ ਹੈ ਹੀ ਹੁੰ ਕਿ ਬੱਚੇ ਹਾਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਹੁਣ ਅਸੀਂ ਜਿਵੇਂ ਸਵੇਰੇ ਅਸੀਂ ਸਾਂਬਰ ਬਣਾ ਅ ਸੀ ਮੈਂ ਮਤਲਬ ਸਬਜ਼ੀਆਂ ਸਾਰੀਆਂ ਪਾ ਦਿੱਤੀਆਂ ਸੀ ਪਰਰ ਉਸ ਤੋਂ ਬਾਅਦ ਮੈਂ ਸਾਰਾ ਕੁਛ ਬਲੈਡਰ ਕਰ ਤਾਂ ਕਿ ਬੱਚੇ ਨੂੰ ਕੁਛ ਨਜ਼ਰ ਨਾ ਆਵੇ ਵੀ ਮਤਲਬ ਸਕੂਲ ਗਈਆਂ ਸਾਰੀਆਂ ਸਬਜ਼ੀਆਂ ਵੀ ਇੱਕ ਬੱਚਾ ਨੇ ਖਾ ਵੀ ਲਿਆ ਰ ਉਹਦੇ ਅੰਦਰ ਸਬਜ਼ੀ ਵੀ ਚੱਲੀ ਗਈ ਕਿਸਤੇ ਬੇ ਸਬਜ਼ੀ ਵੀ ਚੱਲ ਗਈ ਬੱਚੇ ਦੇ ਅੰਦਰ ਹੋਰ ਨਾ
ਜੀ ਬਣਾ ਦੋ ਪਰ ਜੇ ਬਣਾਈਏ ਤਾਂ ਮੋਏ ਸਾਰੀਆਂ ਸਬਜ਼ੀਆਂ ਪਾ ਦਿਨੀਂ ਆ ਕੋਈ ਵੀ ਚੀਜ਼ ਹੈ ਤਾਂ ਫੇਿਰ ਉਹਨਾ ਨੂੰ ਤਾਂ ਕਹਿੰਦੇ ਤੇ ਮੈਂ ਕਿਹਾ ਹੁਣ ਵੀ ਤਾਂ ਖਾਧੀ ਨਾ ਕੀਆ ਕੱਦੂ ਤੋਰੀ ਤਾਂ
ਹਾਂ ਉਹ ਪਤਾ ਕੀ ਇਹਦਾ ਨਜ਼ਰ ਨਹੀਂੀ ਆਉਂਦਾ ਨਾ ਇਥ ਹ ਵਿੱਚੋਂ ਦੀ ਉਹ ਸਬਜ਼ੀਆਂ ਸਾਰੀ ਅਸੀਂ ਹਾਈਟ ਕਰਦੇ ਨੇ ਉਹ ਨੂੰ ਪਤਾ ਪਤਾ ਨ ਲੱਗਦਾ ਉਹ ਚਲੋ ਇਸੇ ਬੰਦ ਵਿੱਚ ਖਾ ਲੈਂਦੇ ਨੇ ਮੈਂ ਇਹੀ ਕੋਸ਼ਿਸ਼ ਹੁੰਦੀ ਕਿ ਘਾਰ ਦਾ ਜਿੰਨਾ ਹੋ ਸਕੇ ਠ ਹਾਂ ਅੱਜ ਕੱਲ ਵੈਸੇ ਤੁਹਾਨੂੰ ਪਤਾ ਮੋਮੋਸ ਕਿੰਨੇ ਅੱਜ ਕੱਲ੍ਹ ਬੱਚੇ ਇੰਨੇ ਕਰੇਵਿੰਗ ਹੈ ਮੋਮੋਸ ਇੰਨੇ ਕਰੇਵਿੰਗ ਹੈ ਕੁੱਝ ਪੁੱਛੋ ਹੀ ਨਾ ਬੱਚਿਆਂ ਨੂੰ ਹਨ ਤੇ ਉਹ ਵੀ ਮਤਲਬ ਮੈਂ ਘਰ ਆ ੱਟੇ ਦੇ ਬਣਾ ਕੇ ਦੇਿੰਣੀ ਆ ਕਿਸੇ ਤਰ੍ਹਾਂ ਕੀ ਬਾਹਰ ਦੇ ਨਾਲ ਲਓ ਘਰ ਖਾ ਲੋ ਉਸ ਤੋਂ ਅੱਛਾ ਹੈ ਬਾਰੇ ਪਤਾ ਨੀ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਮੈਦੇ ਤੇ ਤੁਹਾਨੂੰ ਪਤਾ ਮੈਦੇ ਦੇ ਬਣਦੇ ਨੇ ਆ ਮੈਂ
ਹਾਂਜੀ
ਤੇ ਮੂੰ ਕੋਈ ਸਬਜ਼ੀਆਂ ਆਇਆ ਉਹ ਕਰਦੇ ਨੇ ਵਿਚ ਥੋੜੀ ਬਹੁਤ ਛੋਟੇ ਛੋਟੇ ਸਬੀਆਂ ਕਰਕੇ ਨਾ ਉਹ ਕੱੜ ਦੇ ਵਿੱਚ ਪਾ ਰਹੇ ਸੰਬੰਧ ਬੱਚਾ ਖਾ ਲੈਣ ਅ
ਨਹੀਂ ਨਹੀਂ ਵਧੀਆ ਸਾਨੂੰ ਪੇਰੈਂਟਸ ਨੂੰ ਹੁਣ ਟੀਚਰਸ ਵੀ ਬਹੁਤ ਬੋਲਣ ਲੱਗ ਪ ਮਤਲਬ ਟੀਚਰ ਜਿੱਦਾਂ ਸਕੂਲ ਬੱਚੇ ਲੈ ਜਾਂਦੇ ਸੀ ਨਾ ਪਹਿਲਾ ਪੈਕੇਟ ਯਾ ਬੱਚੇ ਮੈਗੀ ਜਾਂ ਕੋਈ ਵੀ ਚੀਜ਼ ਇੱਦਾਂ ਦੀ ਲੈ ਜਾਂਦੇ ਸੀ ਤਾਂ ਟੀਚਰਸ ਹੁਣ ਬੋਲਣ ਲੱਗ ਪਈਆਂ ਤਾਂ ਮੈਂ ਮਤਲਬ ਉਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਤੁਸੀਂ ਟੀਚਰਸ ਪੇਰੈਂਟਸ ਨੂੰ ਬੋਲ ਤਾਂ ਕਿ ਬੱਚ ਬੱਚੇ ਨੂੰ ਕਿਉਂਕਿ ਉਹ ਸੁਣਦੇ ਹੀ ਨੀ ਅੱਜ ਗੱਲ ਯਾ ਤਾਂ ਟੀਚਰ ਦੀ ਸੁਣਨਗੇ ਯਾ ਆਪਣੇ ਤੋਂ ਕਿਸੇ ਬਾਹਰਲੇ ਬੰਦੇ ਦੇ ਘਰਦਿਆਂ ਦੀ ਤਾ ਸੁਣਦੇ ਹੀ ਨੀ ਆ ਟੀਚਰਸ ਹਾਂ ਟੀਚਰ ਜਿਦਾਂ ਹੁਣ ਵੀ ਚਾਰ ਇਹਨਾਂ ਦੇ ਕਈ ਵੇਲੇ ਮੈਸੇਜ ਵੀ ਆ ਰਹੇ ਨੇ ਜਿਦਾਂ ਵਿੱਚ ਇਨਵਾਇਰਮੈਂਟ ਡੇ ਸੀਗਾ ਹੁਣ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪੇੜ ਲਗਾਓ ਆਪਣੇ ਘਰ ਚ ਹੀ ਮੈਂ ਬੱਚਿਆਂ ਨੂੰ ਫ ਕਿਹਾ ਮੈਂ ਕਿਹਾ ਮੈਮ ਨੇ ਕਿਹਾ ਤੇ ਕਹਿੰਦਾ ਅੱਛਾ ਠੀਕ ਹੈ ਮੈਮ ਨੇ ਕਿਹਾ ਫੇਰ ਉਹਨੇ ਮਤਲਬ
ਅੱਛਾ ਅੱਛਾ ਟੀਚਰ ਦੀ ਜ਼ਿਆਦਾ ਸੁਣਦੇ ਆ ਨਾ ਹਾਂ ਬੱਚੇ ਮਾਂ ਦੀ ਇਨੀਆਂ ਨ ਸੁਣਦੇ ਟੀਚਰ ਦੀ ਸੁਣਦੇ ਹਾਂਜੀ ਹ ਸਹੀ ਗੱਲ
ਕਿਸੇ ਨਾ ਕਿਸੇ ਥਰੂ ਜਾਂ ਕੋਈ ਬੰਦਾ ਇੱਦਾਂ ਦਾ ਹੋਵੇ ਕੋਈ ਵੱਡਾ ਘਰ ਦਾ ਹੋਵੇ ਜਿੱਦਾਂ ਸੁਣਦੇ ਹੋਣ ਬੱਚੇ ਤਾਂ ਉਹਨਾਂ ਦੇ ਥਰੂ ਕਹਿ ਕੇ ਫੇਰ ਬੱਚਿਆਂ ਨੂੰ ਸਾਨੂੰ ਸਾਨੂੰ ਹੀ ਉਹਨਾਂ ਨੂੰ ਕਰਨਾ ਪੈਣਾ ਪ੍ਰੈਸ਼ਰਾਈਜ਼ ਕਿ ਹਾਂਜੀ ਘਰ ਦੀਆਂ ਚੀਜ਼ਾਂ ਜ਼ਿਆਦਾ ਵਧੀਆ ਬਾਹਰਲੀ ਚੀਜ਼ਾਂ ਨਹੀਂ ਇੰਨੀਆਂ ਵਧ ਹੈਗੀਆਂ ਤਾਂ ਕਿ ਹਾਂਜੀ ਕਿਉਂਕਿ ਬਾਅਦ ਚ ਫਾਇਦਾ ਕੀ ਹੁਣ ਖਾ ਲੈਣ ਚਲੋ ਅਸੀਂ ਹੁਣ ਖੁਵਾ ਤੀ ਇੱਕ ਦਿਨ ਖੁਆਤੀ ਦੋ ਦਿਨ ਖੁਆਤੀ ਬਾਅਦ ਚ ਬਿਮਾਰ ਹੋ ਜਾਣਗੇ ਫੇਰ ਵੀ ਸਾਨੂੰ
ਹਾਂ ਸਹੀ ਗੱਲ ਹੈ ਹਾਂਜੀ ਹਾਂਜੀ ਨਾ ਤੁਹਾਨੂੰ ਪਤਾ ਹੈ ਪੈਕੇਟ ਸਭ ਤੋਂ ਜ਼ਿਆਦਾ ਮਾੜੇ ਹੁੰਦੇ ਨੇ ਐ ਲੈਸ ਚਿਪਸ ਦੇ ਪੈਕੇਟ ਸਭ ਤੋਂ ਜ਼ਿਆਦਾ ਮਤਲ ਤੇ ਇਹ ਪੇਟ ਨੂੰ ਖਰਾਬ ਕਰਦੇ ਨੇ ਅ ਮਤਲਬ ਜਿਹੜੇ ਡੇਲੀ ਬੇਸ ਤੇ ਖਾ ਲੈਂਦੇ ਨਾ ਬੱਚੇ ਹਾਂ ਡੇਲੀ ਖਾਂਦੇ ਨੇ ਉਹਨਾਂ ਵਾਸਤੇ ਤੇ ਬੜੇ ਮਾੜੇ ਨੇ ਬੱਚਿਆਂ ਲਈ ਕੀ ਵੱਡਿਆਂ ਲਈ ਵੀ ਬਹੁਤ ਮਾਰ ਇਹ ਵਾਲੀ ਚੀਜ਼ਾਂ ਨਾ ਸਭ ਤੋਂ ਪਹਿਲੇ ਫੇਰ ਤਾਂ ਇਹੀ ਪੈਂਦਾ ਸੀ ਸ਼ੌਕੀਨ ਸਭ ਖਾਣ ਲਈ ਤੋਂ ਜ਼ਿਆਦਾ ਸਕੀਮ ਦੇ ਉਪਰ ਜਿਵੇਂ ਸ ਹੋ ਗਏ ਕੁਛ ਹੋ ਗਿਆ ਇਹ ਚੀਜ਼ਾਂ ਖਾਣ ਨਾਲੋ ਹੋਣ ਨੇ ਬੱਚਿਆਂ ਦਾ ਡਾਇਜੈਸਟਿਵ ਸਿਸਟਮ ਖਰਾਬ ਹੋ ਜਿੰਨਾ ਅਗਰ ਇਹ ਖਾਂਦੇ ਨੇ ਸਕਿਨ ਦੀ ਅਲਰਜੀ ਵਗੈਰਾ ਹੋ ਜੱਦੀ ਹੈ ਖਾਣ ਦਾ
ਹਾਂ ਨਹੀਂ ਪੈਕਡ ਫੂਡ ਤਾਂ ਪ੍ਰਜ਼ਰਵ ਕਰਕੇ ਰੱਖੇ ਜਾਂਦੇ ਹਾਂਜੀ ਨਹੀਂ ਨਹੀਂ ਹੁਣ ਮੈਂ ਦੇਖਿਆ ਟ੍ਰੇਨ ਚ ਵੀ ਪਹਿਲੇ ਬੜਾ ਹੀ ਟਰੈਂਡ ਚੱਲਿਆ ਸੀਗਾ ਮੰਮੀਆਂ ਨੇ ਕਿੱਦਾਂ ਪਹਿਲੇ ਸਾਨੂੰ ਵੀ ਹੋਇਆ ਸੀਗਾ ਵਿੱਚ ਇੱਕ ਦੋ ਵਾਰੀ ਨਾ ਜਿੱਦਾਂ ਕਿਤੇ ਟਰੈਵਲ ਕਰਨਾ ਤੇ ਜਿ ਚੇ ਇਹ ਫੜ ਭਰ ਲਿਆ ਜੀ ਚਿਪਸ ਲੈ ਲਏ ਕੋਈ ਬਿਸਕਿਟ ਲੈ ਲਏ ਅਲੱਗ ਅਲੱਗ ਤਰ੍ਹਾਂ ਦੇ ਤੇ ਹੁਣ ਹੁਣ ਮੈਂ ਦੇਖਿਆ ਹੁਣ ਟ੍ਰਰੇਨਾਂ ਦੇ ਵਿੱਚ ਵੀ ਟਰੈਂਡ ਮੰਮੀਆਂ ਨੇ ਚੇਂਜ ਕਰ ਦਿੱ ਫਰੂਟ ਕੱਢ ਕੇ ਡੱਬਿਆਂ ਚ ਪਾ ਕੇ ਕੇ ਲੈ ਕੇ ਜਾ ਰਹੇ ਹੈ ਘਰ ਦਾ ਬਣਿਆ ਹੋਇਆ ਹਾਂ ਘਰ ਘਰ ਦੀ ਬਣੀ ਹੋਈ ਨਮਕੀਨ ਜਿੱਦਾਂ ਅੱਜ ਕੱਲ ਬਦੇ ਪੋਹੇ ਦੇ ਨਾਲ ਬੰਦੀਆਂ ਵੀ ਨਮਕੀਨਾਂ ਕਿੰਨੀਆਂ ਦਿਖਾ ਰਿਹਾ ਹੈ ਉਹ ਖਾਣਾ ਚਾਟ ਹੋ ਗਈ ਤੇ ਇੱਦਾਂ ਦੀਆਂ ਕਈ ਚੀਜ਼ਾਂ ਅਸੀਂ ਬਣਾ ਕੇ ਪੋਹਾ ਲੈ ਕੇ ਮੈਂ ਫਿਰ ਮੈਂ ਵੀ ਹੋਣੇ ਹੀ ਟਰੈਵਲਿੰਗ
ਹਾਂ ਇਹ ਹੈਲਦੀ ਫੂਡ ਹੈਗਾ ਨਾ ਸਾਰਾ ਬੱਚਨ ਹਾਂ ਜਿੰਨਾ ਹੈਲਦੀ ਦਓਗੇ ਉਓਨਾ ਅੱਛਾ ਬੱਚੇ ਲਈ ਨਾਤਬ
ਉਹੀ ਨਾ ਬੱਚਾ ਉਹੀ ਚੀਜ਼ਾਂ ਹੋਰ ਕੀ ਬੱਚਿਆਂ ਨੇ ਹੁਣ ਮੰਮੀ ਕਹੀ ਕਰ ਰਹੀਆਂ ਜ ਨਵੀਆਂ ਹੁਣ ਜਿਹੜੀਆਂ ਸਪੈਸ਼ਲੀ ਜਿਹੜੀਆਂ ਪੜ੍ਹੀਆਂ ਲਿਖੀਆਂ ਲੇਡੀਜ਼ ਆ ਉਹ ਥੋੜਾ ਹੁਣ ਆਪਣੇ ਬੱਚਿਆਂ ਨੂੰ ਇਹ ਕੋਸ਼ਿਸ਼ ਕਰ ਰਹੀਆਂ ਬਣਾ ਕੇ ਦਲਆ ਬਣਾ ਕੇ ਲੈ ਕੇ ਜਾਣਾ ਕੋਈ ਦਾਲ ਦਾ ਪਾਣੀ ਛੋਟੇ ਬੱਚੇ ਆ ਤਾਂ ਇੱਦਾਂ ਦੇ ਅਗਰ ਅਸੀਂੋ ਠੀਕ ਸਾਨੂੰ ਟਾਈਮ ਜ਼ਰੂਰ ਲੱਦਾ ਐਫਰਟ ਲੱਗਦਾ ਪਰ ਚਲੋ ਅਗਰ ਅਸੀਂ
ਹਾਂ ਪਰ ਐਫਰਟ ਵੀ ਸਾਨੂੰ ਹੀ ਕਰਨੇ ਪੈਣਗੇ ਨਾ ਚੀਜ਼ਾਂ ਦੇ ਐਫਰਟ ਸਾਨੂੰ ਹੀ ਕਰਨੇ ਪੈਣਗੇ ਤਾਂ ਹੀ ਬੱਚਾ ਮਤਲਬ ਉਦੋਂ ਕਰੇਗਾ ਅਸੀਂ ਵੀ ਐਫਰਟ ਕਰਾਂਗੇ ਤੇ ਬੱਚਾ ਕਿਥ ਚਲੋ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ
ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ